ਉਂ
ਜੀ
ਹਾਂਜੀ ਸਾਸਰੀਆ ਕਾਲ ਜੀ।
ਸਾਸਰੀ ਕਾਲ ਜੀ ਹੋਰ ਕੀ ਹਾਲ- ਚਾਲ ਨੇ ਜੀ ਤੁਹਾਡੇ।
ਤੁਸੀਂ ਕਿਵੇਂ ਹੋ?
ਬਸ ਮੈਂ ਵੀ ਵਧੀਆ ਔਰ ਘਰ ਪਰਿਵਾਰ ਸਭ ਠੀਕ ਨੇ ਤੁਹਾਡੇ।
ਹਾਂਜੀ ਹਾਂ ਹੋਰ ਤੁਸੀਂ ਦੱਸੋ ਘਰੇ ਠੀਕ ਐ।
ਹਾਂਜੀ- ਹਾਂਜੀ ਸਭ ਵਧੀਆ ਜੀ ਔਰ ਮੈਂ ਤੁਹਾਡੇ ਨਾਲ ਨਾ ਅੱਜ ਇੱਕ ਵੈਸੇ ਵੀ ਗੱਲ ਸ਼ੇਅਰ ਕਰਨੀ ਸੀ ਕਿਸੇ ਟੋਪਿਕ ਬਾਰੇ। ਅਹ ਜਿਵੇਂ ਅੱਜ-ਕੱਲ੍ਹ ਬੱਚਿਆਂ ਦੇ ਕਿੰਨੇ ਖਰਚੇ ਹੋ ਗਏ ਨੇ। ਸਕੂਲ ਵਾਲਿਆਂ ਨੇ ਕਿੰਨੇ ਖਰਚੇ ਵਧਾਤੇ ਨੇ ਨਾ ਬੱਚਿਆਂ ਦੇ ਕਿੰਨੀ ਪ੍ਰੋਬਲਮਜ਼ ਆ ਰਹੀਆਂ ਨੇ ਸਾਨੂੰ
ਬਿਲਕੁਲ ਜੀ ਬਿਲਕਲ
ਹਨਾ ਅੱਜ-ਕੱਲ ਸਕੂਲ ਵਾਲੇ ਫੀਸਾਂ ਇਨੀਂ ਵਧਾਈ ਜਾ ਰਹੇ ਛੋਟ-ਛੋਟੇ ਬੱਚੇ ਤਿੰਨ ਹਜ਼ਾਰ ਫੀਸ ਐ ਨਾ। ਇੰਨੀ-ਇੰਨੀ ਮਹਿੰਗੀ ਬੁੱਕਸ ਕਰੀ ਜਾ ਰਹੇ ਨੇ। ਹਨਾ ਕਿੰਨਾ ਖਰਚਾ ਵਧਾਈ ਜਾ ਰਹੇ ਨੇ ਮਾਂ-ਪਿਓ ਵਾਸਤੇ ਕਿੰਨਾ ਔਖਾ ਹੋ ਰਿਹਾ। ਆਪਣੇ ਬੱਚੇ ਨੂੰ ਪੜ੍ਹਾਂਣਾ ਹੀ ਇੰਨਾ ਔਖਾ ਹੋ ਗਿਆ। ਬੱਚਿਆਂ ਨੂੰ
ਸਾਡੇ ਵੀ ਤਾਂ ਉਹਨੇ ਇੱਥੇ ਇੰਨੀ ਫੀਸ ਹੋ ਗਈ ਏ। ਹਮ ਸਾਡੇ ਵੀ ਤਾਂ ਮੇਰਾ ਇੱਕ ਫੋਰਥ ਇੱਕ ਸ ਸ ਸਿਸਥ ਚ ਹਾਂ। ਮੇਰੇ ਤਾਂ ਸਾਡੇ ਇੱਥੇ ਹੀ ਲੋਕਲ ਲੱਗਾ ਹੋਇਆ ਸੀ ਐਸ ਸੀ ਮਤਲਬ ਸੀ ਬੀ ਐਸ ਈ ਸਕੂਲ ਬਹੁਤ ਅੱਛਾ ਐ ਨਾਮ ਉਹਦਾ
ਅੱਛਾ-ਅੱਛਾ ਸਪਿੰਡਜ ਸਕੂਲ ਚਲਾਂਦੇ ਨੇ ਹਾਂਜੀ ਉਹ ਤੇ ਸਕੂਲ ਬਹੁਤ ਅੱਛਾ ਜੀ ਮੈਂ ਵੀ ਇਥੇ ਹੀ ਰਹਿੰਨੀ ਆ। ਮੈਂ ਵੀ ਉੱਥੇ ਪੜੀ ਹੋਈ ਆ।
ਅੱਛਾ ਤਾਂ ਹੈਗਾ ਬਸ-ਬਸ ਹੁਣ ਤਾਂ ਬਹੁਤ ਪੜ੍ਹੀ ਤਾਂ ਮੈਂ ਵੀ ਉੱਥੇ ਹੀ ਹੋਈ ਆ।
ਹਾਂਜੀ ਪਰ ਉਹਦਾ ਖਰਚਾ ਬਹੁਤ ਜ਼ਿਆਦਾ ਹੋ ਗਿਆ ਨਾ। ਮਤਲਬ ਇੰਨੀ ਇਨਕਮ ਨੀ ਹੋ ਪਾ ਰਹੀ। ਜਿੰਨੇ ਲੋਕਾਂ ਜਿੰਨੇ ਖਰਚੇ ਹੋ ਗਏ ਨੇ ਸਕੂਲ ਦੇ
ਬਿਲਕੁਲ ਹੁਣ ਉਹ ਖਰਚਾ ਇੰਨਾ ਜ਼ਿਆਦਾ ਹੋ ਗਿਆ। ਫਿਰ ਤੋਂ ਮੈਂ ਕਹਿੰਨੀ ਆ। ਮਤਲਬ ਜੋ ਪਹਿਲੇ ਸਾਰੇ ਟਾਈਮ ਦੇ ਸੀ ਨਾ ਟੀਚਰਸ ਵਗੈਰਾ ਉਹ ਮਜ਼ਾ ਨਹੀਂ ਆ। ਹ ਹੁਣ ਹਨਾ। ਕਿਉਂਕਿ ਨਿਊ ਟੀਚਰਸ ਕੋਈ ਐਕਸਪੀਰੀਅੰਸ ਨੇ ਇੱਕ-ਇੱਕ ਸਾਲ ਦੇ ਤੁਸੀਂ ਟੀਚਰਸ ਨੂੰ ਰੱਖ ਲੋ। ਹਨਾ।
ਹਾਂਜੀ ਉਹਨਾਂ ਨੂੰ ਬਸ ਐਂ ਆ ਕਿ ਬਿਨਾਂ ਐਕਸਪੀਰੀਅੰਸ ਟੀਚਰ ਰੱਖਾਂਗੇ। ਸਾਨੂੰ ਸੈਲਰੀ ਕੱਟ ਦੇਣੀ ਪਏਗੀ। ਸਾਨੂੰ ਪ੍ਰੋਫਿਟ ਜ਼ਿਆਦਾ ਹੋਏਗਾ। ਬੱਚੇ ਜੋ ਹੋ ਰਿਹਾ ਉਹ ਚੀਜ਼ ਅਲੱਗ ਹੋ ਰਹੀ ਐ। ਉਹ
ਹਾਂ ਬਟ ਲੇਕਿਨ ਜਿੜਾ ਪ੍ਰੋਫਿਟ ਤੁਸੀਂ ਆਪਣੇ ਪ੍ਰੋਫਿਟ ਦੇ ਚੱਕਰ 'ਚ ਤੁਸੀਂ ਚਾਲੀ ਤੁਸੀਂ ਇੱਕ ਸੈਕਸ਼ਨ 'ਚ ਦੇਖੋ ਚਾਲੀ ਬੱਚੇ ਹੁੰਦੇ ਨੇ। ਅਤੇ ਇੱਕ ਟੀਚਰ ਦੇਖੋ ਚਾਰੇ ਸੈਕਸ਼ਨ ਨੂੰ ਪੜਾਂਦੀ ਐ ਨਾ ਫਿਰ ਕੌਡੀਕੁਲ ਵਿਚ ਸਬਜੈਕਟ ਦੇ ਟੀਚਰ ਕਿਹੜੇ ਸੀ। ਤੇ ਹੋਰ ਵੀ ਕਿੰਨੀ ਕਲਾਸ ਪੜਾਂਦੇ ਹੁੰਦੇ ਕਈ ਕਲਾਸਿਸ ਮਨ ਲੋ ਚੌਵੀ ਬੱਚੇ ਨੇ ਚਾਰ ਪੰਜ ਸੈਕਸ਼ਨ ਹੁੰਦੇ ਨੇ। ਲਗਾ ਲਓ ਤੁਸੀਂ ਦੋ ਢਾਈ ਸੌ ਬੱਚਾ ਪੜ੍ਹਾਦੀ ਆਂ ਨਾ। ਤੇ ਤੁਸੀਂ ਹਲਕੇ ਦੇ ਤੁਸੀਂ ਦੱਸੋ ਤੁਸੀਂ ਦੋ ਢਾਈ ਸੌ ਬੱਚੇ ਦਾ ਤੁਸੀਂ ਫਿਊਚਰ ਖ਼ਰਾਬ ਕਰਦੇ ਹੋ।
ਸਹੀ ਗੱਲ ਐ ਜੀ ਬਿਲਕੁਲ ਉਹ ਆਪਣੇ, ਆਪਣੇ ਪ੍ਰੋਫਿਟ ਵਾਸਤੇ ਉਹ ਬੱਚਿਆਂ ਦਾ ਫਿਊਚਰ ਖਰਾਬ ਕਰ ਰਹੇ ਨੇ ਸਹੀ ਗੱਲ ਐ ਬਿਲਕੁਲ, ਉਹਨਾਂ ਨੇ ਆਪਣੇ ਖਰਚੇ ਵਧਾ ਤੇ ਨੇ ਜੀ ਬਸ
ਹਮ ਜੇ ਕੱਲ ਨੂੰ ਸਕੂਲ ਜਾ ਕੇ ਕੰਪਲੇਂਨ ਕਰੀਏ ਬਈ ਤੁਹਾਡਾ ਬੱਚਾ ਨੀ ਪੜ੍ਹਦਾ। ਬਸ ਗਰ ਖ਼ਤਮ ਕਰ ਦਿੰਦੇ ਨੇ। ਫਿਰ, ਹਾਂ, ਬਸ ਫਿਰ ਉੱਥੇ ਫਿਰ ਪੈਰੈਂਟਸ ਨੂੰ ਕੀ ਕਾਰਢ ਲੈਣਗੇ ਦੇਖੋ।
ਹਾਂਜੀ ਸਹੀ ਗੱਲ ਐ ਬਿਲਕੁਲ ਕੀ ਕਰਨਗੇ ਪੈਰੈਂਟਸ ਉਸ ਦਿਨ
ਠੀਕ ਹੈ ਚਲੋ ਠੀਕ ਛੱਡੋ ਪਰ ਅਸੀ ਕਹਿੰਨੇ ਚਲੋ ਠੀਕ ਆਂ ਬੱਚੇ ਖੁਦ ਪੜ੍ਹਾ ਲਾ ਗੇ। ਫਿਰ ਟਿਊਸ਼ਨ ਦੀ ਅਲੱਗ ਫੀਸ ਹੁੰਦੀ ਏ। ਫਿਰ ਟਿਊਸ਼ਨ ਵਾਲੀ ਵੀ ਬਈ ਜੇ ਇਨਾ ਇਹਨਾ ਹੈਨੀ ਜੋ ਖੁਦ ਦੀ ਮਾਵਾਂ ਟਾਈਮ ਦਿੰਦੀਆਂ ਬੱਚੇ ਨੂੰ
ਪਰ ਮਾਵਾਂ ਕੋਲ ਵੀ ਤਾਂ ਅੱਜ-ਕਲ ਟਾਈਮ ਨਹੀਂ ਐ। ਔਰ ਇੰਨੀ ਜ਼ਿਆਦਾ ਕਈ ਵਾਰ ਮਦਰਸ ਨਹੀਂ ਹੁੰਦੀਆਂ। ਉਹਨਾਂ ਨੂੰ ਉਹ ਚੀਜ਼ ਸਮਝ ਆਂਦੀ ਹਾਂ ਐਜੂਕੇਸ਼ਨ ਹੋ ਗਈ ਐ ਵੀ ਸਾਡੀ ਅਲੱਗ ਹੀ ਲੈਵਲ ਹੋ ਗਿਆ ਗਾ।
ਮੈਂ ਹੁਣ ਦੇਖਣੀ ਆ ਨਾ ਮੈਂ ਕਹਿੰਨੀ ਆ ਐ ਸਾਨੂੰ ਦੱਸਿਆ ਸੀ। ਕਿ ਇਥੇ ਮੇਰੀ ਫੋਰਥ ਕਲਾਸ 'ਚ ਵੀ ਮੁੰਡਾ ਹੈਗਾ ਨਾ। ਉਹਦੇ ਸਮਸ ਵਗੈਰਾ ਜਿਵੇਂ ਦੇਖਣੀ ਆ। ਤੇ ਮੈਂ ਕਹਿੰਨੀ ਆ ਐ ਲੈਵਲ ਤਾਂ ਮੰਨ ਲਓ ਸੈਵਨਥ ਚ ਹੈਗਾ ਸੀ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਐ। ਲੈਵਲ ਹੀ ਚੇਂਜ ਕਰੀ ਜਾ ਰਹੇ ਨੇ ਜੀ ਐਜੂਕੇਸ਼ਨ ਦਾ।
ਮੈਂ ਕਿਹਾ ਪਲੱਸ ਟੂ ਦਾ ਬੰਦਾ ਤਾਂ ਕਿੱਥੇ ਪਹੁੰਚਣ ਗਿਆ।
ਹਾਂਜੀ-ਹਾਂਜੀ ਐਡਵਾਂਸ ਕਰ ਦਿੱਤਾ ਜੀ ਇਹਨਾਂ ਨੇ ਬਿਲਕੁਲ।
ਕੋਂਪੀਟੀਸ਼ਨ ਵੀ ਤਾਂ ਦੇਖੋ ਜ਼ਿਆਦਾ ਵੱਧ ਰਿਹਾ ਨਾਂ।
ਬਟ ਬੱਚਿਆਂ ਦੇ ਉੱਤੇ ਪ੍ਰੈਸ਼ਰ ਵੀ ਕਿੰਨਾਂ ਪੈ ਰਿਹਾ ਨਾਂ। ਵੇਖੋ ਤੁਸੀਂ ਬੱਚੇ ਫਿਜੀਕਲੀ ਮੈਂਟਲੀ ਕਿੰਨੇ ਵੀਕ ਨੇ ਅੱਜ-ਕੱਲ੍ਹ ਪਹਿਲੇ ਬੱਚੇ ਇੰਨੇ ਲੰਬੇ ਉ ਉਚੇ ਹੁੰਦੇ-ਹੁੰਦੇ ਸੀ। ਅੱਜ-ਕੱਲ੍ਹ ਬੱਚੇ ਦੀ ਨਾ ਹਾਈਟ ਵੱਧਦੀ ਹੈ ਟੈਸ਼ਨ ਕਰਕੇ, ਨਾ ਉਹਨਾਂ ਦੀ ਹੈਲਥ ਬਣਦੀ ਹੈ।
ਸਟੱਡੀਜ਼ ਨੂੰ ਲੈ ਕੇ ਸਟੱਡੀਜ਼ ਦੇ ਚੱਕਰ ਨੂੰ ਲੈ ਕੇ ਫਿਰ ਬੱਚੇ ਦੀ ਫਿਜ਼ੀਕਲ ਮਤਲਬ ਐਕਟੀਵਟੀ ਵੀ ਨਹੀਂ ਹੋ ਪਾਉਦੀ, ਜਿਵੇ ਹਣ ਬੱਚਾ ਜ ਸਕੂਲੋਂ ਆਉਂਦਾ ਹੋਵੇ। ਹੌਲੀ ਦੇਰ ਚੋ ਅੱਧਾ ਕੰੰਡਾ ਧੁੱਪੇ ਸਿਰ ਦੇਖੋ ਬਾਹਰ ਨਿਕਲਣ ਨਹੀਂ ਦਿੰਦੇ ਬੱਚੇ ਨੂੰ ਫੇਰ ਦੇਖੋ ਬਾਅਦ 'ਚ ਮ ਟਿਊਸ਼ਨਸ ਵਗੈਰਾ ਜਾਣਾ ਫੇਰ ਛੇ ਸਾਡੇ ਛ ਆਉਣਾ ਫਿਰ ਇਨੇ'ਚ ਦੇਖੋ ਅੱਧੇ ਘੰਟੇ ਬੱਚਾ ਕੀ ਆਪਣਾ ਫਿਜ਼ਕਲ ਵਰਕ ਕਰ ਲੇ ਗਾ ਨਾਂ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਹੁਣ ਫਿਜ਼ਕਲ ਵਰਕ ਵਾਸਤੇ ਤਾਂ ਬੱ ਬੱਚੇ ਕੋਲ ਟਾਈਮ ਹੀ ਨੀਂ ਹੈ ਜੀ ਦੋ ਵਜੇ ਬੱਚਾ ਆਉਦਾ ਹੈ। ਸਕੂਲੋਂ, ਸਕੂਲੋਂ ਥੱਕਿਆ ਆਂਦਾ ਫਿਰ ਹ ਥੋੜੀ ਦੇਰ ਹੁੰਦਾ ਚਲੋ ਸੋ ਜਾਣ ਬੱ ਅੱਛਾ। ਇੱਕ ਘੰਟਾ ਦੋ ਘੰਟਾ ਸੋਣ ਗੇ। ਚਾਰ ਵਜੇ ਟਿਊਸ਼ਨ ਚਲੇ ਜਾਣਗੇ। ਟਿਊਸ਼ਨ ਤੋਂ ਛੇ ਵਜੇ ਆਉਣਗੇ ਛੇ ਵਜੇ ਉਸ ਤੋਂ ਬਾਅਦ ਕਿਹੜਾ ਟਾਈਮ ਰਹਿ ਗਿਆ।
ਹਾਂ ਫਿਰ ਰਾਤ ਦੇਖੋ ਟਾਈਮ ਲਾ ਕੇ ਅੱਠ ਵਜੇ ਸਵਾਉਣਾ ਵੀ ਹੁੰਦਾ ਬੱਚਿਆਂ ਨੂੰ ਤਾਂ ਕਿ ਸਵੇਰੇ ਖੂਲ ਜ ਸੱਤ-ਸੱਤ ਵਜੇ ਸਕੂਲ ਸ਼ੁਰੂ ਕਰ ਦਿੱਤੇ ਨੇ ਬੱਚਿਆਂ ਦੇ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਫਿਰ ਇਹ ਵੀ ਨੀ ਕਿ ਬੱ ਚਲ ਟਿਊਸ਼ਨ ਤੋਂ ਪੜ੍ਹ ਕੇ ਆ ਰਾਤੀ ਬਸ ਉਹਦੇ ਵਿੱਚ ਜਾਂ ਫਿਰ ਇਹ ਵੀ ਹੁੰਦਾ ਹੈ ਮਦਰਜ਼ ਨੂੰ ਕਿ ਬੱਚਾ ਅਗਰ ਨੰਬਰ ਵਨ ਤੇ ਲੈ ਕੇ ਆਣਾ ਫਿਰ ਦੁਬਾਰਾ ਟਾਈਮ ਦਿਓ ਉਹਨਾਂ ਨੂੰ ਟਿਊਸ਼ਨ ਵਾਲੇ ਵੀ ਹਰ ਇਕ ਟੋਪਿਕ ਨੀ ਕਲੀਅਰ ਕਰਾਂਦੇ, ਉਹਨਾਂ ਨੂੰ ਵੀ ਹੁੰਦਾ ਜਿੰਨਾ ਦੋ ਘੰਟੇ
ਸਾਨੂੰ ਹਾਂ ਅੱਛਾ ਟਿਊਸ਼ਨਾਂ ਤੇ ਵੀ ਪਤਾ ਕੀ ਕਰਦੇ, ਸਕੂਲ ਵਾਲਾ ਕੰਮ ਕਰਦੇ ਉਹ ਵੀ ਯੇ ਆਪ ਕਾ ਟੈਸਟ ਹੈ। ਘਰ ਸੇ ਕਰ ਕੇ ਆਣਾ
ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ ਅੱਜ-ਕੱਲ੍ਹ ਟੀਚਰ ਦੇ ਹੱਥਾਂ'ਚ ਵੀ ਟੀਚਰਜ਼ ਜਦੋਂ ਦਾ ਲਾਕਡਾਊਨ ਹੋਇਆ ਨਾਂ ਉਸ ਤੋਂ ਬਾਅਦ ਟੀਚਰਜ਼ ਦੇ ਹੱਥਾਂ'ਚ ਮੋਬਾਈਲ ਆ ਗਏ। ਉਹਨਾ ਨੂੰ ਵੀ ਬੜਾ ਈਜ਼ ਮਿਲ ਗਿਆ। ਉਹ ਕੀ ਕਰਦੀਆਂ ਨੇ ਯੇ ਹੈ ਯੇ ਘਰ ਸੇ ਲਿਖ ਕੇ ਲੈ ਕੇ ਆਣਾ ਤੇ ਪਾ ਦਿੰਦੀਆਂ ਨੇ ਫੋਟੋ ਤੇ ਘਰ ਸੇ ਲਿਖ ਕੇ ਲੇ ਕੇ ਆਣਾ
ਸਕੂਲ ਤੁਸੀਂ ਹੁਣ ਤੁਸੀਂ ਪ੍ਰੋਜੈਕਟ ਹੀ ਦੇਖਲੋ ਇੱਕ ਕਿਸਮ ਦੇ ਛੋਟੇ- ਛੋਟੇ ਬੱਚਿਆਂ ਨੂੰ ਤੁਸੀਂ ਕਹਿ ਰਹੇ ਸੀ ਪਿਪੀਟੀਜ਼ ਬਣਾਓ। ਐ ਕਰੋ, ਉਹ ਕਰੋ ਉਹਨਾਂ ਨੇ ਨੀਂ ਬਣਾਣਾ, ਸਿਰ ਦਰਦ ਮਾਵਾਂ ਜੋਗਾ ਦੇ ਰਹੇ ਹੋ ਤੁਸੀਂ।
ਬਿਲਕੁਲ ਸਹੀ ਗੱਲ ਹੈ ਜੀ ਬੱਚੇ ਕਿੱਥੇ ਕਰਦੇ ਨੇ ਜੀ ਛੋਟੇ ਬੱਚੇ ਦਾ ਪ੍ਰੋਜੈਕਟ ਵੇਖਣ ਵਾਲਾ ਹੁੰਦਾ ਉਹਨਾਂ ਨੂੰ ਕੁਝ
ਹਾਂ, ਉਹ ਚਾਰਟ ਵੀ ਬਣਾਉਂਦੇ ਸੀ ਉਤੋਂ ਤੁਸੀ ਕੰਪਿਊਟਰ ਤੁਸੀਂ ਇੰਨਾਂ ਤੋਂ ਉਮੀਦ ਰੱਖਦੇ ਓ ਤੁਹਾਨੂੰ ਪੀ-ਪੀ ਟੀ ਬਣਾ ਕੇ ਦੇਗਾ ਬੱਚਾ ਜਾਂ ਤੁਸੀਂ ਉਸ ਬੱਚੇ ਨੂੰ ਤੁਸੀਂ ਇਸ ਸਮੇਂ ਤੁਸੀਂ ਤਿਆਰ ਕਰੋ। ਸ਼ੁਰੂ ਤੋਂ ਇਹ ਤਾਂ ਹੋਏ ਨਾ ਕਿ ਬੱਚਾ ਸ਼ੁਰੂ ਤੋਂ ਏਦਾਂ ਮਤਲਬ, ਅ ਏ ਮਤਲਬ ਜ਼ਿਆਦਾ ਐਂਡਵਾਸ ਕਰ ਰਹੇ ਐਜੂਕੇਸ਼ਨ ਕੀ ਸਾਰਾ ਕੰਪਿਊਟਰ ਬੇਸ ਕਰ ਰਿਹਾ ਜਿਹੜਾ ਬੱਚੇ ਨੂੰ ਕੁਛ ਸਮਝ ਵੀ ਆਏ, ਨਹੀਂ ਹਾਂ।
ਬੱਚੇ ਨੇ ਇਹ ਵੀ ਨੀ ਪਤਾ ਹੋਏਗਾ ਬੱਚੇ ਨੇ ਕੀ ਕੀਤਾ ਨਹੀਂ ਕੀਤਾ ਮਾਂ ਪਿਓ ਵੱਲੋਂ ਕਰਵਾਇਆ ਇਹਨਾਂ ਹੰਡਰਡ ਪਰਸੈਂਟ ਪਤਾ ਹੁੰਦਾ ਇਹਨਾਂ ਨੂੰ ਕਿ ਇਹਨਾਂ ਦੇ
ਹਾਂ ਪਤਾ ਤਾਂ ਦੇਖੋ ਲਗ ਹੀ ਜਾਂਦਾ ਹ ਬੱਚੇ ਤੇ ਇੰਨਾ ਕਿੱਥੋ ਬੱਚਾ ਇੰਨਾ ਕਿੱਥੇ -ਕਿਥ ਫੜ ਲੈਂਦਾ ਚੋ ਪਲੱਸ ਵਨ ਪਲੱਸ ਟੂ ਦਾ ਬੱਚਾ ਕਰ ਵੀ ਲੈਂਦਾ ਉਹ ਵੀ ਦੇਖੋ ਅੱਜ-ਕੱਲ੍ਹ ਬੱਚਾ ਚੈਕ ਕਰਦੇ ਨੀਂ ਬੱਚੇ ਬਾਹਰੋਂ ਬਣਵਾਉਂਦੇ ਨੇਂ
ਹਾਂਜੀ, ਬਿਲਕੁਲ ਸਹੀ ਗੱਲ ਜੀ ਫਾਇਲਾਂ ਵਗੈਰਾ, ਪ੍ਰਜੈਕਟ ਵਰਗੇ ਇਨਾਂ ਕੰਮ ਐ, ਸੋ ਹਰ ਬੱਚਾ ਬਾਹਰੋਂ ਬਣਵਾਂਦਾ।
ਦੋ -ਢਾਈ ਸੌ ਚ ਬਾਹਰੋਂ ਜਾਂਦਾ ਐਨਾ ਕੋਈ ਚੱਕਰ ਟਾਈਮ ਖ਼ਰਾਬ ਕਰੇਗਾ ਉਹਨਾਂ ਨੂੰ ਸੁਗ ਹੋ ਗਿਆ ਉਹ ਦੇ ਪੈਸੇ ਬਣਦੇ ਪਏ ਬਾਹਰ ਲਿਆਂਦੇ।
ਸਹੀ ਗੱਲ ਹੈ ਜੇ ਬੱਚੇ
ਅਸੀਂ ਵੀ ਆਪਣੇ ਟੈਮ ਤੇ ਲਗਾ ਲਈਏ ਸਾਨੂੰ ਜਿਵੇਂ ਪਲੱਸ ਸਾਨੂੰ ਮਿਲਦੀ ਹੈ ਸਾਇੰਸ ਦੇ ਰਿਲੇਟਡ ਮੇਰੇ ਮੈਡੀਕਲ ਸਟੀਮ ਸੀ ਨਾ। ਸਾਇੰਸ ਦੇ ਰੀਲੇਟਡ ਸਾਨੂੰ ਮਿਲਦੇ ਸੀ ਤੁਸੀਂ ਫਾਈਲਸ ਬਣਾਓ ਐਕਸਪੈਰੀਮੈਂਟ ਵਗੈਰਾ ਤੇ ਫਾਈਲਾ ਬਣਾਓ ਤੁਸੀਂ ਮਤਲਬ ਅੱਗੋਂ ਟੇਕ ਕੇ ਪਿੱਛੇ ਲਿਖੀ ਜਾਓ, ਏਡਾ ਨੇਲਾ ਕੰਮ ਨੀ ਹੁੰਦਾ ਸੀ।
ਜੀ ਬਸ ਰੱਦੀ ਇਕੱਠੀ ਕਰਦੇ ਨੇ ਉਹ ਆਪਣੇ ਕੋਲ ਰੱਖਣ ਵਾਸਤੇ, ਬ- ਬੱਚਿਆਂ ਕੋਲੋਂ ਵੀ ਫੀਸਾਂ ਲੈ ਕੇ ਆਪ ਕਮਾ ਰਹੇ ਨੇ ਤੇ ਬੱਚਿਆਂ ਕੋਲ ਫਾਈਲਾਂ ਬਣਵਾ ਕੇ ਰੱਦੀ ਇਕੱਠੀ ਕਰਕੇ ਉੱਥੋਂ ਵੀ ਖੁਦ ਹੀ ਕਮਾ ਰਹੇ ਨੇ।
ਫਿਰ ਤੁਸੀਂ ਪ੍ਰੈਕਟੀਕਲ ਕਰਾਓ ਬੱਚਿਆਂ ਨੂੰ ਫਿਰ ਤਾਂ ਅਸੀਂ ਮੰਨੀਏ ਵੀ ਹਨਾ ਨੋਟਬੁੱਕਸ
ਆਂ, ਹਾਂਜੀ -ਹਾਂਜੀ ਬਿਲਕੁਲ ਪ੍ਰੈਕਟੀਕਲੀ ਤਾਂ ਕੁਛ ਕਰਾਉਂਦਾ ਹੀ ਨੀ ਜੀ ਬਿਲਕੁਲ ਵੀ ਬ ਬੱਚਿਆਂ ਨੂੰ ਬਸ ਬੱਚਿਆਂ ਨੂੰ ਕੰਮ ਦਈ ਜਾ ਰਹੇ ਨੇ ਇੰਝ ਕਰਲੋ ਤੇ ਇੰਝ ਕਰਲੋ ਬਸ।
ਐਵੇਂ ਕੈਮਿਸਟਰੀ ਲੈਬ ਬਣਾ ਕੇ ਰੱਖੇ ਦੇ ਇਹਨਾਂ ਨੇ ਕੁਛ ਨੀ ਕਰਦੇ ਹੈ।
ਹਾਂਜੀ -ਹਾਂਜੀ ਬਿਲਕੁਲ ਸਹੀ ਗੱਲ ਆ, ਬੱਚਿਆਂ ਨੂੰ ਪ੍ਰੈਕਟੀਕਲੀ ਤਾਂ ਕੁਛ ਕਰਾਉਂਦਾ ਨੀ ਨਾ।
ਮੈਂ ਖੁੱਦ ਦੇਖਿਆ ਜਾਵੇ ਮੈਂ ਜਿਵੇਂ ਹਾਂ ਸਾਡਾ ਟੈਮ ਸੀ ਚਲੋ ਠੀਕ ਸੀ ਤਾਂ ਵੀ ਕਰਾਉਂਦੇ ਸੀ ਇੱਕ ਦੋ ਵਾਰੀ ਲੈ ਜਾਂਦੇ ਸੀ ਲੈਬ ਵਿੱਚ ਮਹੀਨੇ ਚ। ਇੱਕ-ਦੋ ਵਾਰੀ ਕਈ ਵਾਰੀ ਦਿਲ ਕਰ ਜ਼ੇ ਮੈਡਮ ਦਾ ਤਾਂ ਲੈ, ਲੈ ਜਾਂਦੀ।
ਕੰਪਿਊਟਰ, ਕੰਪਿਊਟਰ ਲੈਬ 'ਚ' ਵੀ ਕਿਹੜਾ ਲੈ ਕੇ ਜਾਂਦੇ ਨੇ ਬੱਸ ਸੁਜਾਨ ਨੂੰ ਰੱਖੇ ਹੁੰਦੇ ਨੇ। ਵੀਕਸ ਵਿੱਚ ਇੱਕ ਵਾਰੀ ਬੱਚੇ ਨੂੰ ਲੈ ਜਾਂਦੇ ਨੇ ਇੰਨੀ 'ਚ' ਇੱਕ ਮੈਡਮ ਐਨੇ ਸਾਰੇ ਬੱਚਿਆ ਨੂੰ ਕੀ ਸਿਖਾ ਦੇਗੀ ਜੀ ਕੰਪਿਊਟਰ ਵਿੱਚ। ਕੁਛ ਨੀ ਸਿਖਾ ਸਕਦੀ।
ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਜਾਂ ਤੇ ਦੋ-ਤਿੰਨ ਟੀਚਰਜ ਰੱਖੋ ਬੱਚੇ ਨੂੰ ਪ੍ਰੈਕਟੀਕਲੀ ਸਿਖਾਉ ਫੀਸਾਂ ਇੰਝ ਲੈਣਗੇ ਜਿਵੇਂ ਪਤਾ ਕਿੰਨਾ ਬੱ ਬੱਚੇ ਨੂੰ ਪੜ੍ਹਾ ਰਹੇ ਨੇ, ਪੜ੍ਹਾਉਂਦੇ ਕੁਛ ਵੀ ਨੀ। ਲੈਬ ਵਿੱਚ ਬੱਚਾ ਇਕੱਲਾ ਹੀ ਲੱਗਾ ਹੋਇਆ ਕੋਈ ਪੇਂਟ ਚਲਾ ਰਿਹਾ, ਕੋਈ ਗੇਮ ਖੇਲ ਰਿਹਾ, ਕੋਈ ਕੁਛ ਕਰ ਰਿਹਾ। ਬੜਾ ਉਹ ਬੱਸ ਸੋਸ਼ਾਬਾਜ਼ੀ ਰੱਖਦੀ ਆ ਸਕੂਲ ਵਾਲਿਆਂ ਨੇ ਵੀ ਨਾ ਜਿੰਨੀ ਮਹਿੰਗੀ
ਬੱਸ ਹਾਂ, ਬੱਸ ਬਿਸ ਬਿਲਕੁਲ। ਬਿਲਕੁਲ-ਬਿਲਕੁਲ ਹੁਣ ਤੁਸੀਂ ਇਹ ਹਿਸਾਬ ਲਗਾ ਲਉ। ਜਿਵੇਂ ਅਹ ਜਿਵੇਂ ਹੁਣ ਮੇਰੇ ਇੱਕ ਸਾਡੇ ਮੇਰੀ ਭੈਣ ਦੀ ਮੁੰਡਾ ਐ। ਉਹ ਜਿਵੇ ਟੈੰਥ ਵਿੱਚ ਏ, ਪੇਪਰ ਦੇਖੋ ਸਿਰ ਤੇ ਆ ਗੇ ਤੇ ਪਿੱਛੋਂ ਇਹਨਾਂ ਦੀ ਬੁੱਕਸ ਹੀ ਨੀ ਆਈਆਂ ਜੀ। ਸੈਪਤੰਬਰ 'ਚ' ਆਣੇ ਸਤੰਬਰ ਤੁਸੀਂ ਬੁੱਕ ਦਿਉਗੇ, ਹਾਂ ਸੈਪਤੰਬਰ ਤੁਸੀਂ ਬੁੱਕਸ ਦਿਓਗੇ ਬੱਚਾ ਤਿਆਰੀ ਕਿਵੇਂ ਕਰੇਗਾ ਅਗਲੇ ਦੀ ਬੋਰਡ ਹੈਗੀ ਔਰ ਬੋਰਡ ਵੀ ਪਹਿਲੀ ਬੋਰਡ ਹੈ ਟੈੰਨਤ ਚਲੋ ਸਮਝ ਨੀ ਐ ਤੁਸੀਂ ਗਾਡ ਗਾਈਡ ਵੀ ਨੀ ਕਰ ਰਹੇ ਪ੍ਰੋਪਰ ਉਦੋਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਨੋਟ ਤਾਨੂੰ ਟੋਪਿਕ ਦੇ ਰਹੇ ਆ, ਤੁਸੀਂ ਇਹ ਨੋਟ ਤੁਸੀਂ ਆਪਣੇ ਖੁਦ ਤੋਂ ਤਿਆਰ ਕਰੋ।
ਬਿਲਕੁਲ ਸਹੀ ਗੱਲ ਐ ਜੀ ਤੁਹਾਡੀ, ਇਹੀ ਕਰਦੇ ਨੇ ਜੀ ਸਕੂਲ ਵਾਲੇ ਬੁੱਕਸ ਸੋਚ ਰਹੇ ਨੇ ਨਾ ਹਲੇ ਜਿਹੜੀ ਤੋਂ ਮਹਿੰਗੀ ਬੁੱਕ ਆਏਗੀ ਉਹ ਲਗਵਾਵਾਂਗੇ ਬੱਚੇ ਨੂੰ ਤਾਂ ਜੋ ਸਾਨੂੰ ਪ੍ਰੋਫਿਟ ਹੋਏ।
ਆਏਗੀ ਮਤਲਬ ਆਏ ਵੀ ਨਹੀਂ ਦੇਖੋ ਤੁਸੀਂ ਇਹ ਦੇਖੋ ਨਾ ਤੁਸੀਂ ਕੁੱਛ ਤੁ ਉਹਨੂੰ ਤੁਸੀਂ ਕੁਛ ਤੁਹਾਨੂੰ ਪ੍ਰੋਵਾਈਡ ਕਰਾਓ ਨਾ ਜਿੱਥੋਂ ਦੇਖ ਕੇ ਆਪਾ ਥੋੜਾ ਬਹੁਤਾ ਐਕਚੁਲੀ ਉਹਨੂੰ ਆਈਡੀਆ ਤਾਂ ਹੋਜੇ ਨਾ ਥੋੜਾ ਬਹੁਤਾ।
ਬਈ ਸਹੀ ਗੱਲ ਐ ਜੀ ਬਿਲ ਬੱਚੇ ਨੂੰ ਮਲਬ ਪ੍ਰੈਕਲੀ ਤਿਆਰੀ ਨੀ ਕਰਦੇ ਜੀ ਸਿੱਧਾ ਬੱਚੇ ਨੂੰ ਬਿਠਾ ਦੇਣਗੇ ਜੀ ਬੋਰਡ ਐਗਜ਼ਾਮ ਦੋ ਬੱ ਬੱਚੇ ਨੂੰ ਪਤਾ ਵੀ ਨੀ ਹੁੰਦਾ ਕਿ ਸ਼ੀਟ ਕਿਵੇਂ ਭਰਨੀ ਆ। ਜਾਂ ਤਾਂ ਉਹਨੂੰ ਥੋੜਾ ਜਿਹਾ ਗਾਈਡ ਤਾਂ ਕਰੋ ਉਹਨਾ ਨੂੰ ਸਮਝਾਉ ਤੁਸੀਂ ਬੇਟਾ ਐਸੇ ਪੇਪਰ ਮੇ ਜਾਓਗੇ ਐਸੇ ਓ ਐੱਮ ਆਰ ਸੀਟ ਮਿਲੇਗੀ ਤੁਮੇ ਇਸੇ ਮੇ ਤੁਮ ਨੇ ਐਸੇ ਰੋਲਨੰਬਰ ਫੀਲ ਕਰਨਾ ਇੱਕ ਵਾਰੀ ਪ੍ਰੈਕਟੀਕਲੀ ਇੱਕ ਇੱਕ ਉਹ ਟੈਮੋ ਤਾਂ ਦੋ ਕਿ ਬੱ ਬੱਚਾ ਕਿਵੇਂ ਪ੍ਰੀਪੇਅਰ ਹੋਏਗਾ। ਸਿੱਧਾ ਬਿਠਾ ਦਿੰਦੇ ਨੇ ਪਹਿਲੀ ਬੱਚਾ ਡਰਿਆ ਆਉਂਦਾ ਅੰਦਰੋਂ ਦੀ।
ਹਮ ਜਿਵੇਂ ਦੇਖੋ ਹੁਣ ਟੈਨਥ, ਪਲੱਸ ਟੂ 'ਚ' ਕੀ ਹੋਣਾ ਚਾਹੀਦਾ ਜਿਵੇਂ ਤੁਹਾਡਾ ਸਮੈਸਟਰ ਜਿਵੇਂ ਦੋ ਸੈਮ ਹੁੰਦੇ ਨੇ ਇੱਕ ਸਪਤੰਬਰ 'ਚ' ਪੇਪਰ ਹੁੰਦੇ ਨੇ ਹੈਨਾ
ਹਾਂਜੀ।
ਤੁਹਾਨੂੰ ਸੈਪਟੈਬਰ ਸੇਮ ਜੋ ਤੋਹਾਡਾ ਲਾਸਟ ਫਾਈਨਲ ਇਲਜ਼ਾਮ ਓਵੇਂ ਦੀ ਸੀ਼ਟਸ ਮੰਗਵਾਨੀ ਚਾਹੀਦੀ ਡੁਬਲੀਕੇਟ ਸੀ਼ਟ ਸੀਟਸ ਮੰਗਵਾਣੀ ਚਾਹੀਦੀ ਇਹਨਾਂ ਨੂੰ ਹਨਾ, ਬੱਚੇ ਨੂੰ ਤੁਸੀਂ ਤਿਆਰ ਤੁਸੀਂ ਦਸ ਮਿੰਟ ਤੁਸੀਂ ਐਵੇਂ ਖ਼ਰਾਬ ਕਰਦੇ ਬੱਚੇ ਦਸ-ਪੰਦਰਾਂ ਮਿੰਟ
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਆ ਜੀ ਅੱਧਾ-ਅੱਧਾ ਪੌਨਾ ਘੰਟਾ ਲੱਗਦਾ ਜੀ ਸ਼ੀਟ ਫਸਟ ਟਾਇਮ ਫਸਟ ਟਾਈਮ ਸ਼ੀਟ
ਹਾਂ, ਪ੍ਰੈਕਟੀਕਲ ਨੀ ਦੇਖੋ ਕਰਕੇ ਦੇਖਦੇ ਬੱਸ ਬੱਚੇ ਨੂੰ ਉਹ ਨੂੰ ਦੌੜਾ ਹੀ ਜਾਂਦੇ ਦੌੜਾਈ ਜਾਂਦੇ ਤੁਸੀਂ ਉਹਨੂੰ ਰੋਕ ਕਿ ਤੁਸੀਂ ਉਹਨੂੰ ਸਮਝਾਉ ਤਾਂ ਸੀਂ ਬੱਚੇ ਨੂੰ ਵੀ ਇੱਥੇ ਤੁਸੀਂ ਐਵੇਂ ਕਰਨਾ
ਸਹੀ ਗੱਲ ਐ ਜੀ ਤਾਂ ਹੀ ਜੇ ਸਾਡੇ ਇਥੇ ਵੇਖੋ ਨਾ ਬੱਚਿਆਂ ਨੂੰ ਸਿਰਫ ਥਰੈਟੀਕਲ ਆਂਦਾ ਪ੍ਰੈਕਟੀਕਲ ਨੋਜ ਕੁਛ ਹੁੰਦੀ ਨੀ
ਨਹੀਂ ਹੈ ਜੀ, ਬਿਲਕੁਲ ਤੁਸੀਂ ਹੁਣ ਬਾਹਰ ਦੇਸ਼ਾਂ ' ਦੇਖ ਲਓ ਸਭ ਕੁਛ ਹੁੰਦਾ ਹੀ ਪ੍ਰੈਕਟੀਕਲ ਏ ਥਿਊਰੀ ਤੇ ਜ਼ਿਆਦਾ ਜ਼ੋਰ ਨਹੀਂ ਪਾਉਂਦੇ ਜਦੋਂ ਪਤਾ ਕਿ ਬੱਚੇ ਨੇ ਅੱਗੇ ਪ੍ਰੈਕਟੀਕਲ ਈ ਕਰਨਾ।
ਉਹ ਨਾ ਬੁੱਕਸ ਉੱਤੇ ਫੋਕਸ ਰੱਖਦੇ ਨੇ ਜ਼ਿਆਦਾ ਬੁੱਕ ਨੂੰ ਹੀ ਪਤਾ ਨੀ ਕਿੰਨੀ ਕਿੰਨੀ ਜਨਰੇਸ਼ਨ ਪੜ੍ਹ ਰਹੀ ਐ, ਠੀਕ ਐ ਬੁੱਕਸ ਉੱਤੇ ਵੀ ਨੇ ਸਕੂਲ ਡਰੈਸ ਉੱਤੇ ਵੀ ਕੋਈ ਫੋਕਸ ਨਹੀਂ ਉਨ੍ਹਾਂ ਦਾ ਆਪਣੇ ਘਰ ਦੇ ਕੱਪੜੇ ਪਾ ਕੇ ਉਹਨਾਂ ਦਾ ਫੋਕਸ ਹੈ ਕਿ ਬੱਚੇ ਨੂੰ ਪ੍ਰੈਕ ਕਲੀ ਸਿਖਾਇਆ ਜਾਏ। ਔਰ ਇਹਦੇ ਵਿੱਚ ਦੇਖਿਆ ਜਾਏਗੀ ਇਹ ਇਸ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਕਿਸ ਚੀਜ਼ ਦਾ ਟੈਲੈਂਟ ਹੈ। ਤਾਂ ਹੀ ਤਾਂ ਜਦੋਂ ਓਲੰਪਿਕ ਵਗੈਰਾ ਹੁੰਦੇ ਆ ਉੱਧਰ ਦੇ ਬੱਚੇ ਸਭ ਤੋਂ ਜ਼ਿਆਦਾ ਨਿਕਲਦੇ ਨੇ ਅੱਗੇ
ਬਿਲਕੁਲ ਸਹੀ ਕਹਿ ਰਹੇ ਹਾਂ ਜਦ ਬੱਚੇ ਹਾਂ ਚਲੋ ਠੀਕ ਹੈ, ਫਿਰ ਹੈ ਮੈਂ ਕਰਨੀ ਆਂ ਤੁਹਾਨੂੰ ਹਾਂਜੀ ਜੀ, ਸਸ਼੍ਰੀ ਕਾਲ ਜੀ।
ਓਕੇ ਵੇਖਣ ਲੱਗਿਆ ਹੋ ਗਿਆ ਬਾਈ ਤੇਈ ਹੋ ਗਿਆ ਨੇ।